ਹੈਲੋ-ਹੈਲੋ, ਮੈਡਮ ਆ ਰਹੀ ਆਵਾਜ਼ ਹੁ ਤੁਹਾਨੂੰ ਮੇਰੀ ਪਤਾ ਨੀ ਪਹਿਲੇ ਮੈਨੂੰ, ਮੇਰੇ ਡਾਸਕ ਪੂਰੇ ਦਿਖਾ ਰਿਹਾ ਸੀ, ਫਿਰ ਮੈਨੂੰ ਇੱਕ ਡਾਸਕ ਹੋਰ ਦਿਖਾ ਰਿਹਾ ਸੀ।
ਅੱਛਾ,
ਫੇਰ ਮੈਂ ਕਿਹਾ ਚੱਲ ਹੁਣ ਤੁਸੀਂ ਕਰ ਕਰ ਲਓ, ਵੈਸੇ ਮੈਂ-ਮੈਂ-ਮੈਂ ਨਾ ਮਾਰਕੀਟਾਈ ਸੀ।
ਅੱਛਾ-ਅੱਛਾ,
ਕੰਟੀਨਿਊ ਰੱਖਿਓ, ਦਸ ਮਿੰਟ ਹੋਦੇ ਪਏ ਹਾਂ ਹੁਣ ਸਾਡੇ ਵੱਲ ਵੀ ਮੌਸਮ- ਮਸਮ ਹੋ ਗਿਆ ਖ਼ਰਾਕ ਹਾਂਜੀ ਹਾਂ ਦੱਸਿਆ ਹੋਇਆ ਹੈ, ਬਸ ਉਹ ਥੋੜਾ ਸਮਾਨ ਸੀ ਬੱਚੇ ਦਾ ਅੱਜ-ਕੱਲ੍ਹ ਸਕੂਲ ਦਾ ਹੋਮ ਵਰਕ ਮਿਲ ਗਿਆ ਉਹ ਮਿਲ ਨੀ ਰਿਹਾ ਸਮਾਨ ਕੁਛ ਕੁਛ ਮਿਲਿਆ ਉਹ ਸਹੀ ਨੀ ਹੈ, ਉਹ ਵਾਪਿਸ ਕਰਨਾ ਬੱਚਾ ਵੀ ਨਾਲ ਹੀ ਚੱਕਿਆ। ਬੱਚੇ ਵੀ ਨਾਲ ਹੀ ਤਿਆਰ ਹੈ, ਇਹ ਨੀ ਕਿ ਬੰਦਾ ਇਕੱਲਾ ਆ ਕੇ ਤੇ ਬਾਈ ਦੀ ਮਾਰਕੀਟ ਹੈ, ਸਾਡੇ ਜਿਵੇਂ ਚੰਡੀਗੜ੍ਹ ਚ ਕਾਫੀ ਫੇਮਸ ਆ ਸਮਾਨ ਵੀ ਸਸਤਾ ਮਿਲ ਜਾਂਦਾ। ਤਾਂ ਇਹ ਸੋਚਿਆ ਸੀ ਵੀ, ਚਲੋ ਕੱਲੀ, ਚੱਕਣਾ ਔਖਾ, ਆ ਹਾਂ ਇੱਕ ਹੱਥ ਨਾ ਚੱਕਿਆ, ਹੁਣ ਕਿਆ ਕਰਨਾ ਘਰ ਰਹਿਣਾ ਨੀ?
ਰਹਿਣਾ ਨੀ ਘਰੇ।
ਮੈਂ ਇਹਦੇ ਕੱਪੜੇ ਪਾ ਰਹੀ ਸੀ, ਮੈਂ ਕਿਹਾ ਚੱਲ ਫਿਰ ਮੈਂ ਮੈਡਮ ਨੂੰ ਤੁਹਾਨੂੰ ਮੈਂ ਕਿਹਾ ਮੈਂ ਮੈਸੇਜ
ਅੱਛਾ, ਹੂੰ, ਪਹਿਲਾਂ ਮੈਂ ਕੋਲ ਲਾਈ ਸੀਗਾ, ਉਹ ਵਾਲੀ ਕੱਟੀ ਸੀਗਾ।
ਪਤਾ ਨੀ ਮੈਡਮ ਮੈਂ ਤਾਂ ਐਪ ਤੇ ਸੀ, ਤਾਂ ਹੀ ਤੁਹਾਨੂੰ ਮੈਸੇਜ ਕਰਿਆ ਵੀ ਤੁਸੀਂ ਮੈਨੂੰ ਕਾਲ ਕਰ ਸਕਦੇ ਨਾ।
ਹਾਂ ਨਹੀਂ ਗੱਲ ਕਨੈਕਟ ਹੋ ਗਈ, ਕੱਟੀ ਗਈ ਪਤਾ ਨੀ ਕਾਹ ਕਾਹਦੇ ਵਾਸਤੇ ਆਪਣੇ ਆਪ ਹੀ ਕੱਟੀ ਗਈ।
ਹਜੇ ਤਾਂ ਮੈਡਮ ਸਾਨੂੰ ਦੋ ਮਿੰਟ ਵੀ ਨੀ ਹੋਏ, ਗੱਲ ਹਾਂ ਹੁਣ ਹੁਣ ਹੇ ਆ ਦੋ ਕਾਫ਼ੀ ਮੌਸਮ ਮੌਸਮ ਖ਼ਰਾਬ ਹੈ।
ਹੂੰ-ਹੂੰ, ਅੱਜ ਮੌਸਮ ਦੱਸਿਆ ਹੋਇਆ ਹੈਗਾ, ਹਨੇਰੀ ਹੈਗੀ। ਸਾਡੇ ਤਾਂ ਆਪ ਐ ਪੀਲਾ-ਪੀਲਾ ਹੋਇਆ ਪਿਆ ਹੈਗਾ, ਸਾਰਾ ਮੌਸਮ
ਹਾਂ ਸਾਡੇ ਹੁਣ ਹੋ ਗਿਆ, ਖਰਾਬ ਪਹਿਲੇ ਨੀ ਸੀਗਾ ਜਦੋਂ ਇਹੇ ਘਰੋਂ ਨਿਕਲੀਆਂ ਨਾ। ਤੇ ਹੁਣ ਮੌਸਮ ਹਵਾ ਚੱਲ ਰਹੀ ਹੈ ਹਨੇਰੀ, ਬਾਰਿਸ਼-ਬਾਰਿਸ਼ ਨਾ ਹੋਏ ਬਾਕੀ ਦਾ ਕੋਈ ਕਰਨੀ ਹੈਗੀ, ਕਿਉਂਕਿ ਬੱਚਾ ਨਾਲ ਕੱਲੇ ਬੰਦੇ ਦਾ ਤਾਂ ਇਨਾ ਨਹੀਂ ਹੈਗਾ।
ਨਹੀਂ ਫੇਰ ਤੁਸੀਂ ਪੈਦਲ ਈ?
ਹਾਂ, ਸਾਡੇ ਘਰਾਂ ਦੇ ਕੋਲ ਹੀ ਹੈ ਘਰ ਤੋਂ ਹੈਗਾ ਮਤਲਬ ਜਿਵੇਂ ਸੱਟ ਮੇਰਾ ਤੇਈ ਹੁਣ ਥੋੜਾ ਤੇਜ਼ ਚੱਲਦੀ ਹੈਗੀ, ਮੈਂ ਉਸ ਹਿਸਾਬ ਨਾਲ ਫਿਰ ਫਟਾਫਟ ਲੈ ਕੇ ਆ ਗਈ ਬੱਚੇ ਨੂੰ ਹਣ ਕਿਉਂਕਿ ਸਵੇਰੇ ਗਰਮੀ ਬਹੁਤ ਹੁੰਦੀ।
ਹਾਂ-ਹਾਂ, ਦਿਨੇ ਵੀ ਬਹੁਤ
ਹਾਂਜੀ, ਤੇ ਹੁਣ ਮੌਸਮ ਉਹ ਹੈਗਾ ਆ।
ਹਾਂ ਹੁਣ ਮਸ
ਹਾਜੀ,
ਹਾਂ, ਅਲੱਗ ਹੁੰਦਾ, ਹੁੰਦਾ ਇਸ ਵੇਲੇ ਅਲੱਗ ਹੁੰਦੀ ਹੈ, ਗਰਮੀ ਦੁਪਹਿਰ ਵੇਲੇ ਜਿਹੜੀ ਉਹ ਗਰਮੀ ਅਲੱਗ ਹੁੰਦੀ ਹੈਗੀ ਐ।
ਹਾਂ-ਹਾਂ ਇਹ ਤਾਂ ਹੈ ਮੈਡਮ ਸਹੀ ਗੱਲ ਹੈ ਰਸ਼ ਵੀ ਕਾਫ਼ੀ ਜ਼ਿਆਦਾ ਹੈ। ਮਾਰਕਿਟ ਚ ਐਸੇ ਬੇਟੇ ਹਾਂ ਮੈ ਨਾ ਮੌਸਮ ਤਾਂ ਠੰਡਾ ਹੋ ਗਿਆ ਹਾਂ ਪਰ ਹੁਣ ਸਾਨੂੰ ਪਤਾ ਸਾਡੇ ਵਰਗੀਆਂ ਹਾਊਸ ਵਈਫ ਘਰੇ ਜਾ ਕੇ ਰੋਟੀ ਵੀ ਬਣਾਉਣੀ। ਹੁਣ ਬਾਰ ਫਰੋਮ ਹੋਮ ਵੀ ਨੌਕਰੀ ਸੌਖੀ ਨੀ ਹੈਗੀ।
ਹੂੰ-ਹੂੰ, ਕਹਿਣਾ ਹੀ ਸੌਖਾ ਹੈਗਾ ਵੀ ਘਰੇ ਬੈਠ ਕੇ ਆਰਾਮ ਨਾਲ ਕੰਮ ਕਰਨਾ ਸਾਰਾ ਦਿਨ ਹੀ ਲੈ ਜਾਂਦਾ ਹੈਗਾ ਫੇਰ ਆਪਾਂ ਹੋਰ ਕੋਈ ਕੰਮ ਨੀ ਕਰ ਸਕ ਸਕਦੇ ਕਿ ਸੇ ਕੋਈ ਕੋਈ ਕੰਮ ਕਰਨਾ ਪੈਂਦਾ ਹੈ ਹਮ
ਹੋਰ ਕੋਈ ਕੰਮ ਨੀ ਹੋ ਰਿਹਾ। ਬਸ ਆਹੀ ਹੋ ਰਿਹਾ ਸਾਰਾ ਕੁਛ ਹਾਂਜੀ-ਹਾਂਜੀ ਚਦੋ ਹੁਣ ਦਸ ਮਿੰਟ ਪੂਰੇ ਕਰ ਲੈਂਦੇ
ਦਸ ਮਿੰਟ ਹਾਂ ਇਹ ਵਾਲੀ ਦਸ ਮਿੰਟ ਪੂਰੇ ਕਰਕੇ ਗ ਫੇਰ ਤੁਸੀਂ ਆਰਾਮ ਨਾਲ ਦੱਸ ਦੇਨ ਗ ਕਦੋਂ ਫਰੀ ਹੋਵਗੇ
ਇੰਨਾ ਟਾਈਮ ਹੋ ਤਾਂ ਮੈਡਮ ਤਿੰਨ ਸਾਢੇ ਤਿੰਨ ਮਿੰਟ ਹੋਗੇ ਗਿਆ
ਅੱਜ ਥੋੜਾ ਜਿਹਾ ਅੱਜ ਹੁਣ ਹੁਣ ਥੋੜਾ ਜਿਹਾ ਕੰਮ ਨੀ ਹੋ ਰਿਹਾ ਹੈਗਾ ਟਾਈਮ ਛੇਤੀ ਨੀ ਹੋਰ
ਕ ਟਾਈਮ ਨੀਸ ਛੇਤੀ ਨਹੀਂੀ ਬੀਤ ਰਿਹਾ
ਹਾਂ। ਕਦੇ ਤਾਂ, ਕਦੇ ਤਾਂ ਐਂ ਲੱਗਦਾ ਵੀ ਮਿੰਟ ਚ ਹੀ ਗਿਆ ਹੈਗਾ ਤੇ ਕਦੇ-ਕਦੇ ਲੱਗਦਾ ਹੈਗਾ ਹਾਂ-ਹਾਂ। ਮੈਂ ਨਾ ਸੱਚ ਕੇ ਤੁਹਾਡਾ ਉਹਨਾਂ-ਉਹਨਾਂ ਨੂੰ ਉਹ ਨੰਬਰ ਦੇ ਦਿੱਤਾ ਗਾ ਦੀਦੀ ਨੂੰ। ਹਾਂ ਤੇ ਉਹ ਕਨੈਕਟ ਕਰ ਲੈਣਗੇ। ਸ੍ਰਿਸ਼ਟੀ ਹੈਗਾ ਉਹਨਾਂ ਦਾ ਨਾਮ
ਅੱਛਾ। ਕੋਈ ਨਾ ਉਹ ਫੇਿਰ ਮੈਂ ਤਾਂ ਵੈਸੇ ਉਸ ਚੋਂ ਵੀ ਦੇਖ ਲੂੰਗੀ ਹੁਣ ਤਾਂ ਮੈਡਮ, ਫੇਰ ਦੇਖੋਗੇਂ ਅਗਰ ਰਾਤ ਨੂੰ ਟਾਈਮ ਲੱਗਿਆ ਤਾਂ ਰਾਤ ਨੂੰ। ਨਹੀਂ ਤਾਂ ਫਿਰ
ਕੋਈ ਗੱਲ ਨੀ ਗ ਤੁਸੀਂ ਉਹਦੇ ਨਾਲ ਕਨੈਕਟ। ਹਾਂ
ਹਾਂ ਕਿਉਕਿ ਹੁਣ ਤੁਹਾਨੂੰ ਪਤਾ ਮੁਸ਼ਕਿਲ ਆ ਹੁਣ ਬੱਚਾ ਵੀ ਚਲੋ ਬੱਚਾ ਹੁਣ ਹੈ ਜਿਹਨਾਂ ਦੇ ਬੱਚੇ ਨੀ ਸਿੰਗਲ ਹੈਗੇ ਓਦਾਂ ਨੀ ਹੈਗਾ ਉਹ ਕੋਈ ਟੈਸ਼ਨ ਨਹੀਂੀ ਹੈਗੀ ਵੀ ਚਲੋ ਜੀ। ਕਰ ਲਿਆ ਹੈਗਾ ਹਾਂ ਉਹੀ ਆ ਨਾ। ਫਿਰ ਅੱਛਾ ਵੀ ਹਮ ਚਲੋ ਠੀਕ ਹੇ ਅੱਛਾ। ਉਹ ਚਲੋ ਬੱਚਾ ਥੋੜਾ ਪੰਜ ਗੱਲ ਹੋਵੇ ਨਾ। ਸਮਝ ਆਨਾ, ਛੋਟੇ ਬੱਚੇ ਸਮਝਦੇ ਨੀ ਹੈਗੇ ਹਾਂ ਫੇਿਰ ਉਹੀ ਹੈ ਨਾ। ਫੇਿਰ ਉਸ ਕਰਕੇ ਥੋੜ੍ਹਾ ਜਿਹਾ ਔਖਾ ਜਿਹਾ ਲੱਗਦਾ ਹੈਗਾ ਆ
ਹਾਂ ਹੁਣ ਮੇ, ਹੁਣ ਮੇਰੇ ਹੈਗੇ ਬੱਚੇ। ਇੱਕ ਪੰਜ ਸਾਲ ਦਾ ਹੁਣ ਆ ਬਾਈ ਤਰੀਕ ਨੂੰ ਪੰਜ ਸਾਲ ਦਾ ਹੋਵੇਗਾ। ਤੇ ਗੁੜੀਆ ਹਜੇ ਢਾਈ ਸਾਲ ਦੀ ਹੈਗੀ
ਹ ਢਾਈ, ਇਕੁ ਸਾਲ ਦਾ ਠੀਕ ਹੈ। ਹਾਂ ਹੈ ਤਾਂ ਛੋਟੇ ਪਰ ਠੀਕ ਹੈ। ਗੈਪ ਤਾਂ ਠੀਕ ਹੈ
ਹਾਂ
ਢਾਈ ਸਾਲ ਦਾ ਬੱਚਾ ਥੋੜਾ ਸਮਝ ਆਉਂਦਾ ਹੈਗਾ ਹੈ ਇਹ ਵੀ ਗੱਲ ਹੈ। ਪੰਜ ਮਿੰਟ ਹੋਏ ਹੁਣ ਟੈਮ ਲੱਗਦਾ ਹਾਂ ਪਹਿਲਾਂ ਤਾਂ ਮੈਂ ਸੋਚਿਆ ਸੀ ਤੁਹਾਨੂੰ ਰਾਤ ਨੂੰ ਕਾਲ ਕਰ ਨ ਵੀ ਹੁਣ ਮਾਰਕੀਟ ਸੇ ਫਿਰ ਮੈਂ ਕਿਹਾ ਚੱਲ ਹੁਣ ਤੁਸੀਂ ਕਹਿ ਰਹੇ ਆ ਤਾਂ ਮੈਂ ਘਰੇ। ਮੈਂ ਫੇਰ ਘਰੇ ਹੀ ਲੈਂਦੀ। ਹਾਂ ਉਹੀ ਮੈਂ ਮੈਂ ਸੋਚਿਆ ਸੀ। ਪੈਦਲ ਪਹਿਲਾਂ ਮੈਂ ਕਰ ਲੈਂਦੀ ਬਟ ਰਸਤੇ ਚ ਹੋਈ ਨੀ ਮੇਰੇ ਕੋਲੋਂ ਨਾ ਉਹ ਬੱਚਾ ਸੀ ਸ਼ਰਾਰਤਾਾਂ ਕਰ ਰਿਹਾ ਤੁਹਾਨੂੰ ਪਤਾ ਕਦੀ ਪੈਦਲ ਚੱਲ ਰਹੀ ਹੈ। ਕਦੀ ਗੌਦੀ ਚੱਕਣਾ ਪੈ ਰਿਹਾ। ਰੋਡ ਚੱਲ ਰਿਹਾ ਡਰ ਲੱਗਦਾ ਐਵੇਂ ਕਾਲ ਦੇ ਪਿੱਛੋ ਕੋਈ ਗੱਲਬਾਤ ਹੋਵੇ। ਤਾਂ ਕਿਸੇ ਕੰਮ ਹਮ ਹਾਂ ਹੁਣ ਵੀ ਉਹੀ ਹੈ ਨਾ। ਹਾਂ ਸਹੀ ਗੱਲ ਹੈ ਇਹ ਵੀ ਗੱਲ। ਹਾਂਜੀ-ਹਾਂਜੀ
ਚਾਹੇ ਆਪਾਂ ਕਿੰਨੀ ਮਜ਼ ਮਰਜੀੀ ਧਿਆਨ ਰੱਖ
ਸਹੀ ਗੱਲ ਹੈ। ਨੋ ਬੇਟੇ, ਹਾਂਜੀ-ਹਾਂਜੀ ਇਹ ਤਾਂ ਹੈ ਗੋਦੀ ਆਣਾ ਕਿ ਪੈਸ। ਉਹ ਤਾਂ ਹੈ ਹੀ ਹੋਣਾ ਧਿਆਨ ਤਾਂ ਮਾਂ ਨੇ ਹੀ ਰੱਖਣਾ ਇਹ ਵੀ ਤਾਂ ਹੈ ਨਾ ਮੇਨ ਦਿੱਕਤ। ਔਖਾ ਹੈ ਬਹੁਤ ਔਖਾ। ਮੈਡਮ ਮੈਡਮ ਹੈਗੀ। ਦੋ, ਢਾਈ, ਤਿੰਨ ਕਿਲੋਮੀਟਰ ਆਈ ਆ। ਚੱਲ ਕੇ ਆਈ ਮੈਂ ਪੰਜ ਮਿੰਟ ਚ ਹੀ ਆ ਪੈਦਲ ਆਈ ਨਾ ਤੇਜ਼-ਤੇਜ਼ ਆਈ ਆ। ਆਈ ਪੰਜ ਮਿੰਟ ਚਈ ਆ ਮੈਂ। ਹਾਂ ਤਿੰਨ ਢਾਈ, ਤਿੰਨ ਕਿਲੋਮੀਟਰ ਹੈ। ਉਹ ਹੈ ਦੂਰ
ਉਹੀ ਤਾਂ ਹੈਗਾ ਫੇਿਰ ਇੰਨਾ ਔਖਾ ਹੋ ਜਾਂਦਾ ਗਾ ਚੱਕਣਾ। ਬੱਚੇ ਨੂੰ ਚੱਕਣਾ ਸਮਾਨ ਚੱਕੀਏਗਾ। ਫੇਿਰ ਔਖਾ ਹੋ ਜਾਂਦਾ
ਚਲੋ ਕੋਈ ਨਾ ਤਾਂ, ਸੱਤ ਮਿੰਟ ਹੋਣ ਵਾਲੇ ਆ ਹੁਣ ਤੁਸੀਂ ਦਸ ਮਿੰਟ। ਹਾਂ ਮੈਂ ਫੇਿਰ ਮੈਂ ਕਿਹਾ ਸ਼ਾਇਦ ਤੁਸੀਂ ਕਿਤੇ ਮਾਈਨ ਨਾਲ
ਨਹੀਂ-ਨਹੀਂ-ਨਹੀਂ-ਨਹੀਂ ਨਹੀਂ ਨਹੀਂ ਐਵੇਂ ਤਾਂ ਕੋਈ ਨੀ ਗੱਲ ਫੇਿਰ ਕੀ ਹੈਗਾ ਉਹ ਗੱਲ ਤਾਂ ਹੋਈ ਜਾਣੀ ਹੈਗੀ ਅੱਜ ਨਾ ਹੋਈ ਤਾਂ ਕੱਲ ਨੂੰ ਹੋ ਜਾਏਗਾ ਆਪਣਾ ਟਾਈਮ ਤਾਂ ਪੂਰਾ ਹੋਈ ਜਾਣਾ ਹੈਗਾ
ਤਾਂ ਹੀ ਫੇਿਰ ਮੈਂ ਕਿਹਾ ਚਲੋ
ਨਹੀਂ ਨਹੀਂ ਆਪਾਂ ਐਵੇਂ ਤੇ ਹੈ ਨੀ ਕਹੇਗਾ ਜੇ ਤੁਸੀਂ
ਹਮ ਹਮ ਹਾਂ ਨ ਉਹ ਮੈਡਮ ਮੈਂ ਸੋਚਿਆ ਕਹਿਣਾ ਕੀ ਐ ਵੀ ਆਪਣਾ ਕੰਮ ਕਰਕੇ ਮੈਂ ਥੋੜਾ ਵਿਹਲੀ ਸੀ ਉਸ ਟਾਈਮ ਮੈਂ ਕਿਹਾ ਚੱਲ ਮੈਂ ਕਰ ਲੈਂਦੀ ਹੈਗੀ
ਨਹੀਂ ਨਹੀਂ ਤੁਸੀਂ ਤੁਸੀਂ ਮੈਨੂੰ ਕਿਹਾ ਵੀ ਹਾਂ ਮੈਂ ਇਸ ਟਾਈਮ ਵਿਹਲੀ ਹੋਊਗੀ ਮੈਂ ਕਿਹਾ ਚਲੋ
ਹਾਂ ਮੈਡਮ ਮੈਂ ਉਸ ਟਾਈਮ ਥੋੜਾਉਹ ਬਸ ਬੱਚੇ ਦਾ ਇੱਕ ਕੰਮ ਵਧਿਆ ਹੋਇਆ ਹੋਮਵਰਕ ਹਜੇ ਤਾਂ ਦੋ ਸਾਲ ਦੀ ਉਹ ਜਿਹਾ ਹੋਮਵਰਕ ਹੈ ਉਸ ਮਟੀਰੀਅਲ ਕੁੱਛ ਮਿਲ ਨੀ ਰਿਹਾ ਹੈਗਾ ਬਹੁਹੀ ਇੱਕ ਵਾਰੀ ਫੇਰ ਦੁਬਾਰਾ ਆਉਣਾ ਪਿਆ ਹੈਗਾ ਕਿਉਂਕਿ ਛੁੱਟੀਆਂ ਖ਼ਤਮ ਹੋਣ ਵਾਲੀਆਂ ਹੈਗੀਆਂ ਫ ਉਸ ਤੋਂ ਪਹਿਲਾਂ ਪਹਿਲਲੇ ਕਈ ਵਾਰ ਛੇ ਜੁਲਾਈ ਤੱਕ ਮੈਡਮ ਵੈਸੇ ਛੇ ਨੂੰ ਖੁੱਲਣੇ ਬਟ ਕਈ ਵਾਰੀ ਨਾਨੀ ਘਰ ਜਾਣਾ ਫੇਰ ਉਹ ਵੀ ਟਾਈਮ ਨੀ ਨਾ
ਹਾਂ ਹਾਂ ਮੈਂ ਵੀ ਅਜੇ ਜਾਣਾ ਹੈਗਾ ਮੈਨੂੰ ਕਹਿ ਰਿਹਾ ਆ ਸੰਡੇ ਨੂੰ ਚਲੀ ਜਾਏ
ਕਿਹੜੀ ਜਗ੍ਹਾ ਮੈਡਮ ਤੁਹਾਡੇ
ਡੱਬਾ ਨਹੀਂ ਕੋਲੇ ਅੱਛਾ ਨਹੀਂ ਮੇਰੇ ਹ-
ਹਰਾ ਤੇ ਉਸ ਕਰਕੇ ਫਿਰ ਕੰਮ ਕੰਪਲੀਟ ਕਰਕੇ ਹੀ ਰਣਾ ਸਹੀ ਹੈਾਂ ਹਉਸ ਸ਼ੋਪ ਲ ਕੱਪੜੇ ਉਓਥੇ ਚੇਂਜ ਕਰਨੇ ਜਾ ਕੇ ਹ-
ਕਿ ਲੈਣੀ ਹੈ
ਕਿਆ ਬਸ ਆਹੀ ਹਾਲ ਹੈ ਬੱਚਿਆਂ ਦਾ
ਕਿ ਲੈਣੀ ਆ ਨਹੀਂ ਦੇ-
ਹੈਲੋ- ਹੈਲੋ- ਹੈਲੋ ਹਾਂ ਮੈਡਮ ਹਾਂ ਮੈਨੂੰ ਤੁਹਾਡੀ ਆਵਾਜ਼ ਆ ਰਹੀ ਬਟ ਥੋੜਾ ਹੋਰ ਹੋਆ
ਹਾਂ ਹਾਂ ਉਹਦੀ ਸਮਝ ਨਹੀ ਆ ਰਹੀ ਹੁਣ ਕੀ ਕਹਿ ਰਿਹਾ ਕੀ ਲੈਣੀ ਹੈ
ਬਸ ਆਗੀ ਹ ਮੈਡਮ ਅਠਾਰਾਂ ਨੌ ਮਿੰਟ ਮੌਸਮ ਕਾਫੀ ਖ਼ਰਾਬ ਹੋ ਚੁੱਕਿਆ। ਸਾਡੇ ਫੇ ਐਮ ਸੀ ਵਾਲੇਨਾਂ ਦੇ ਤਾਂ ਕੱਪੜੇ ਸਮੇਟ ਰਹੇ ਆ। ਕਿਉਂਕਿ ਬਾਹਰ ਨੀ ਨਾ ਰੱਖ ਸਕਦੇ ਆਪਣੀ ਦੁਕਾਨ ਤੋਂ ਸਮਾਨ। ਕੈਸੇ- ਕੈਸੇ ਉਠਾਊ ਐਸੇ ਉਠਾਊ। ਐਸੇ ਉਠਾਤੀ ਬਸ ਵ ਉਧਰ ਸ਼ੋਪ ਪੇ ਜਾਣਾ ਹੈ। ਬਸ ਦੋ ਡੇਢ ਮਿੰਟ ਹੋਰ ਹੈ। ਹਈ ਹੁਣ ਕੰਪਲੀਟ ਹੋਜੇ। ਹੋਰ ਕਿਆ ਹਾਂ ਇੱਕ ਬੱਸ ਬੇਟੇ ਬੱਸ ਬੇਟੇ ਇੱਕ ਮਿੰਟ ਰੁਕ। ਦਾ ਇੱਕ ਮਿੰਟ ਵੇਟ ਕਰ ਲਏ। ਬਸ ਮੈਡਮ ਹਾਂ ਹਾਂ ਚਲੋ ਫਿਰ ਪੈਦਲ ਚਲੋ। ਚਲੋ ਉਸ ਸ਼ੋਪ ਉਸ ਸ਼ੋਪ ਪੇ ਜਾਣਾ ਉਧਰ ਹਾਂ।
ਉੱਧਰ ਤੁਹਾਡੇ ਬੇ ਬੇਟੀ ਰੋਣ ਲੱਗ ਗਈ।
ਬਸ ਮੈਡਮ ਨੌ ਮਿੰਟ ਹੋਗੇ ਬਸ ਤੁਸੀਂ ਦਸ ਮਿੰਟ ਤੱਕ ਹੀ ਰੱਖਿਓ ਨਾ ਫਿਰ। ਕਿਉਂਕਿ ਮੈਂ ਵੀ ਬਾਹਰ ਆ ਕੋਈ ਨਾ ਕੋਈ ਨੋਨ ਮਿਲ ਜਾਂਦਾ ਕਹਿਣਾ। ਫੋਨ ਤੇ ਲੱਗੇ ਹੋਈ ਬਾਹਰ ਜਾ ਕੇ ਤੁਹਾਨੂੰ ਪਤਾ ਹੀ ਅੱਜ ਕਲ ਚਲੋ ਇਧਰ ਚਲੋ ਇਹਾਂ ਚਲੋ।
ਹਮ ਐਵੇਂ ਹੋ ਜਾਂਦਾ ਹੈਗਾ ਸਹੀ ਹੈ ਹੈਗਾ।
ਠੀਕ ਹੈ ਮੈਂਗੋ ਜੂਸ ਪਿਲਾਤੀ ਚੀਜੀ ਖਿਲਾ ਦਵੇਗੀ। ਉਹ ਤੁਹਾਡੇ ਬੱਚੇ ਨੇ ਬੜਾ ਸ਼ੋਰ ਚੁੱਕਿਆ ਹੋਇਆ। ਹੈ ਹਾਂ ਚਲੋ ਕੋਈ ਨਾ ਬਸ ਦਸ ਮਿੰਟ ਹੋਣ ਵਾਲੇ ਮੈ। ਰੁਕ ਜਾ ਰੁਕਦਾ ਬਈ ਰੁਕਦਾ ਹਾਂ ਹਾਂ ਹਾਂ। ਸਹੀ ਗੱਲ ਹੈ ਬਸ ਮੈਡਮ। ਤੁਸੀਂ ਦੱਸ ਤੇ ਹੀ ਕੱਟ ਦਿਓ ਠੀਕ ਹੈ। ਕਿਉਂਕਿ ਮੈਂ ਬਾਹਰ ਕਰਕੇ ਨਾ ਥੋੜ੍ਹੀ ਦਿੱਕਤ ਆ ਮੈਂ ਤੁਹਾਨੂੰ ਘਰੇ ਜਾ ਕੇ ਜ਼ਰੂਰ ਲਾ ਲੂੰਗੀ ਕੋਲ। ਤੁਸੀਂ ਮੈਨੂੰ ਕਰ ਲਿਉ ਠੀਕ ਹੈ ਇੱਕ
ਕੋਈ ਯ ਦਸ ਮਿੰਟ ਆ ਹੁਣ ਤਾਂ ਦਸ ਮਿੰਟ ਟਾਈਮ ਵੀ ਨੀ ਬੀਤ।
ਹਾਂ ਸਹੀ ਗੱਲ ਚਲੋ ਠੀਕ ਆ ਮੈਡਮ ਹਾਂ ਹਾਂਜੀ ਹਾਂਜੀ। ਠੀਕ ਹੈ ਮੈਡਮ ਮੈਂ ਨਾ ਤੁਹਾਨੂੰ ਰਾਤ ਨੂੰ ਕਰੂੰਗੀ ਠੀਕ ਹਾਂਜੀ ਹਾਂਜੀ ਦੇਖਲੋ ਤੁਸੀਂ ਹੋ ਚੁੱਕਿਆ ਟਾਈਮ ਦੱਸੋ।
ਚਲੋ ਠੀਕ ਹੈ ਮੈਂ ਕਰਦੀ ਹਾਂ ਫੋਨ ਓਕੇ ਦੀ।